ਉਹ ਹੈਲੋ,
ਹੈਲੋ,
ਹਾਂਜੀ ਅੰਕਲ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹੋਰ ਕੀ ਕਰਦੇ ਸੀ।
ਬੇਟਾ ਡੇਟਾ ਦਾ।
ਅੱਛਾ- ਅੱਛਾ ਹੋਰ ਘਰ ਸਭ ਠੀਕ ਨੇ।
ਹਾਂਜੀ, ਠੀਕ ਹੈ ਬੇਟਾ। ਹੋਰ
ਹੋਰ ਵਧੀਆ ਅੰਕਲ। ਮੈਂ ਆਈ ਸੀ ਤੁਹਾਡੇ ਅੱਜ ਘਰ ਦੇ ਕੋਲ ਆਈ ਸੀ। ਪਰ ਤੁਹਾਡੇ ਘਰ ਤਾਲਾ ਲੱਗਾ ਦਾ ਸੀ ਤੁਸੀਂ ਹੈ ਨਹੀਂ ਸੀ।
ਅੱਛਾ ਜੀ। ਮੈਂ ਨਾ ਕਿਹਾ ਦਾ ਸੀ। ਕਿਧਰੇ ਕੰਮ ਤੇ ਜਾਣਾ।
ਅੱਛਾ -ਅੱਛਾ।
ਉਹ ਮੈਂ ਵੇਖਿਆ ਤੁਸੀਂ, ਤੁਸੀਂ ਆਪਣੇ ਘਰ ਦੇ ਬਾਹਰ ਤੋਰੀ ਲ ਤੋਰੀ ਦੀ ਵੇਲ ਲੱਗ ਰਹੀ ਸੀ ਤੁਸੀਂ ਤੋਰੀ ਲਗਾਈ ਦੀ।
ਹਾਂਜੀ- ਹਾਂਜੀ ਤੋਰੀ ਲਗਾਈ ਦੀ ਹੈ। ਤੇ ਪੇਡੇ ਆਪਣਾ ਲਗਾਏ ਦਿੰਨੇ। ਇਹਦੇ ਨਾਲ ਇਹਨ ਪ੍ਰਦੂਸ਼ਣ ਇਨਾ ਬਈ ਫੈਲਦਾ।
ਹਾਂਜੀ ਹਾਂਜੀ, ਬਿਲਕੁਲ ਠੀਕ।
ਇੱਕ ਵਾਧਾ ਬਈ ਇੱਕ ਬਣ ਜਾਂਦਾ।
ਹਾਂਜੀ-ਹਾਂਜੀ, ਨਾਲੇ ਘਰ ਦੀ ਸਬਜ਼ੀ
ਹਾਂਜੀ, ਮੈਂ ਘਰ ਦੀ ਸਬਜ਼ੀ ਬਾਜ਼ਾਰ ਦੀ ਸਬਜ਼ੀ ਤੁਹਾਨੂੰ ਪਤਾ ਹੀ ਹੈ, ਕਿਸ ਟੀਕੇ-ਟੂਕ ਲੱਗਿਆ ਹੀ ਨੇ। ਥੋੜੀ ਬਹੁਤੀ ਆਂਦੀ। ਉਗਾ- ਉਗਾ ਲ ਲਈ ਵੈਸੇ ਕਰਕੇ ਥੋੜੀ- ਬਹੁਤੀ।
ਹਾਂਜੀ- ਹਾਂਜੀ, ਬਿਲਕੁਲ -ਬਿਲਕੁਲ, ਸਹੀ। ਰੋਟੀ-ਪਾਣੀ ਖਾ ਲਈ।
ਹਾਂਜੀ, ਖਾਲੀ।
ਹਾਂਜੀ-ਹਾਂਜੀ, ਸਾਡੇ ਪਿੰਡ ਪਿੰਡਾਂ ਚ ਤਾਂ ਵੈਸੇ ਹੀ ਸਾਰੇ ਮਤਲਬ ਸਬਜ਼ੀਆਂ-ਸੁਬਜੀਆਂ ਸਭ ਲੋਕੀ ਉਗਾਉਂਦੇ ਹੀ ਨੇ।
ਹਾਂਜੀ। ਅੱਸੀ ਬਸ ਮੈਂ ਚੱਲ ਥੋੜੀ-ਬਹੁਤੀ ਉਗਾ ਲਈ ਦਾ ਆ।
ਹਾਂਜੀ, ਬੜਾ ਅੱਛਾ ਲੱਗਿਆ ਮੈਨੂੰ ਤੁਹਾਡਾ ਘਰ ਦੇ ਮਤਲਬ ਕਿ ਸਭ ਨੇ- ਸਭ ਨੇ ਆਪਣੇ ਘਰ ਦੇ ਪੇੜ ਲਗਾਏ ਹੋਏ ਨੇ।
ਹਾਂਜੀ। ਹਾਂਜੀ, ਇਧਰੋਂ ਆਪਣਾ ਫੁੱਲ ਲਗਾਏ ਦੇ ਨੇ ਗੇਂਦੇ ਦੇ ਵਗੈਰਾ ਦੇ।
ਹਾਂਜੀ-ਹਾਂਜੀ।
ਆਪਣਾ ਹਰੀ-ਹਰੀ ਵਿਹੜਾ ਫਿਰ ਵਧੀਆ ਲੱਗਦਾ ਸਵੇਰੇ-ਸਵੇਰੇ।
ਹਾਂਜੀ-ਹਾਂਜੀ, ਹਰਿਆਲੀ ਪਸੰ
ਹਰਿਆਲੀ
ਠੰਡੀ ਹਵਾ ਵੀ ਦਿੰਦੀ ਹੈ ਨਾਲੇ ਹਾਂਜੀ। ਪੋਲਿਊਸ਼ਨ ਅਗਰ ਥੋੜਾ-ਬਹੁਤਾ ਆ ਰਿਹਾ ਉੱਥੋਂ ਬਚਦੇ ਵੀ ਹਾ ਹਸੀਂ।
ਹਾਂਜੀ।
ਹਾਂਜੀ, ਫਿਰ ਕੀ ਕੀ ਬਣਾਇਆ ਸੀ ਅੱਜ ਆਂਟੀ ਨੇ?
ਅੱਜ ਆਂਟੀ ਨੇ ਬਣਾਇਆ ਹੋਇਆ ਚਾਵਲ ਬਣਾਏ ਸੀ। ਨਾਲ ਆਪਣਾ ਦਾਲ ਬਣਾਈ ਸੀ, ਛੋਲੇ ਦੀ ਬੜੀ ਪਾਕੇ।
ਅੱਛਾ-ਅੱਛਾ।
ਹਾਂਜੀ, ਤੇ ਨਾਲ ਫੁਲਕਾ ਵਗੈਰਾ ਲਗਾ ਲਏ ਸੀ।
ਹਾਂਜੀ, ਤੁਸੀਂ ਅੰਕਲ ਕੀ ਬਣਾਉਂਦੇ ਹੋ ਫੈਕਟਰੀ ਚ?
ਅਸੀਂ ਆਪਣੀ ਫੈਕਟਰੀ ਚੋ ਬਣਾਈ ਦੇ ਲੋਟ ਵਗੈਰਾ ਵੀ ਬਣਾਈਦਾ। ਗੜਬੀਆਂ, ਜਿਹਨੂੰ ਪੰਜਾਬੀ ਗੜਬੀਆਂ ਵੀ ਕਹਿੰਦੇ ਨੇ। ਗੜਜੀਆਂ, ਪਤੀਲੀ ਵਗੈਰਾ।
ਹਾਂਜੀ-ਹਾਂਜੀ।
ਜੱਗ ਵਗੈਰਾ।
ਅੱਛਾ-ਅੱਛਾ, ਠੀਕ ਹੈ-ਠੀਕ ਹੈ, ਹੋਰ ਅਗਰ ਲੈਣਾ ਹੋਏ ਕੀ ਹਿਸਾਬ ਹੇ?
ਲੈਣਾ ਹੋ ਤੁਸੀਂ ਮੋਸਟ ਵੈਲਕਮ।
ਹਾਂਜੀ-ਹਾਂਜੀ ਕਿ ਲੈਣੇ ਕਿਸੇ ਨੇ ਇੱਕ ਪੀਸ ਲੈਣੇ ਹੋਣ। ਤੇ ਮਿਲ ਜਾਂਦੇ ਨੇ ਤੁਹਾਡੀ ਫੈਕਟਰੀ ਚੋ। ਹਾਂਜੀ, ਠੀਕ ਹੈ ਮੈਂ ਨਾ ਥੋੜੇ ਹੋਰ ਭਾਂਡੇ ਵੀ ਲੈਣੇ ਨੇ।
ਹਾਂਜੀ।
ਫੇਰ ਤੁਸੀਂ ਮੈਨੂੰ ਲਿਆ ਦੇਣਾ।
ਹਾਂ, ਕੀ- ਕੀ ਲੈਣਾ ਤੁਸੀਂ?
ਮੈ ਤਾਂ ਇੱਕ ਕੁੱਕਰ ਲੈਣਾ।
ਹਾਂਜੀ, ਕਿਹੜਾ ਅਲਮੋਨੀਮ ਵਾਲਾ, ਪਿਕਸਲ ਵਾਲਾ?
ਹਾਂਜੀ।
ਅਲੂਮੋਨੀਅਮ ਵਾਲਾ, ਕੇ ਪਿਕਸਲ ਵਾਲਾ ਲੈਣਾ।
ਅ ਅਲੂਨੀਅਮ ਵਾਲਾ ਹੀ ਲੈਣਾ ਹੈ ਜੀ।
ਐਲਮਯੂਨੀਅਮ ਵਾਲਾ ਹੀ ਲੈਣਾ।
ਹਾਂਜੀ, ਹਾਂਜੀ।
ਵਾ ਲਗ ਜਾਦਾ ਘਰਾ ਵਿਚ ਤੇ ਆਮ ਉਹ ਘ ਘਰਾ ਚ ਜਿਹੜੇ ਆਮ ਉਹ ਵੀ ਯੂਜ ਕਰਦੇ ਨੇ ਉਹੀ ਵਰਤਦੇ ਨੇ ਘਾਰ ਦੇ ਵਿੱਚ ਉਹੀ ਉਹ ਵਰਤਦੇ ਨੇ
ਹਾਂਜੀ ਹਾਂਜੀ, ਇੱਕ ਓਹ ਸਿਪਰੀ ਹੁੰਦੀ ਏ, ਓਹ ਲੈਣੀ ਏ ਮੈਂ।
ਅ ਸਿੱਪਰੀ ਜੀ ਖੁੱਲੀ ਜੀ ਹੁੰਦੀ ਨਾ। ਹਾਂਜੀ ਹਾਂਜੀ, ਜਿਦੇ ਜ ਅਪਣਾ ਦੋ ਕਿੱਲੋ ਕ ਦੁੱਧ ਆਜੇ।
ਹਾਂਜੀ ਹਾਂਜੀ, ਦੋ ਕ ਕਿੱਲੋ ਦੁੱਧ ਆਜੇ ਓਦੇ ਚ।
ਦੋ ਕਿਲੋ ਦੋੱਧ ਆ ਠੀਕ ਐ।
ਇੱਕ ਮੈਂ ਬਾਲਟੀ ਲੈਣੀ ਏ ਸਟੀਲ ਦੀ ਮਿਲ ਜੇਗੀ?
ਹਾਂਜੀ।
ਕਿ ਜੇੜੀ ਆਮ ਘਰਾਂ ਚ ਯੂਜ ਹੁੰਦੀ ਐ।
ਹਾਂਜੀ, ਹਾਂਜੀ।
ਠੀਕ ਐ, ਹੋਰ ਕੁਛ?
ਨਹੀਂ ਐ ਹਜੇ ਤੇ ਐਹੀ ਲੈਣਾ ਬਾਕੀੇ ਮੈਂ ਵੇਖ ਦੇਖ ਲਾਂਗੀ ਤੁਸੀਂ ਮੈਨੂੰ ਲੈ ਦੇਣਾ ਵੀ ਅਗਰ ਕੋਈ ਪਸੰਦ ਆਯਾ ਤੇ ਲ ਲਾਂਗੀ।
ਹਾਂਜੀ, ਹੋ ਇੱਕ ਓ ਚਾਹ ਕੁਕਰ ਹੂੰਦੇ ਨੇ ਇੱਕ।
ਹਾਂਜੀ।
ਇੱਕ ਚਾਹ ਬਣਾਣ ਵਾਲਾ ਕੁੱਕਰ ਹੁੰਦਾ ਜੇ।
ਅੱਛਾ ਚਾਹ ਬਣਾਣ ਵਾਲੇ ਵੀ ਕੁਕਰ ਹੁੰਦੇ ਨੇ ਨਹੀਂ ਜੀ ਨਹੀਂ ਓਹ ਨੀ ਚਾਹ ਨੀ ਅਸੀਂ
ਤੇ ਜਿਦੇ ਫਰਾਈ ਪੈਨ ਵਗੈਰਾ ਵੀ ਕੈੰਦੇ ਨੇ। ਕੋਈ ਕੋਈ ਕੋਈ ਚਾਹ ਕੂੱਕਰ ਕੈ ਦਿੰਦੈ ਓਹਨੂੰ ਕੋਈ ਫਰਾਈ ਪੇਨ ਕੈ ਦਿੰਦੈ।
ਅੱਛਾ ਅੱਛਾ, ਹਾਂਜੀ ਮੈਂ ਅਸੀਂ ਤੇ ਸੁਣਿਆ ਨੀ ਨਾ ਕਦੀ, ਫਰਾਈ ਪਿਨ ਹੀ ਸੁਣਿਐ।
ਫਰਾਈ ਪੀਨ ਹੁੰਦੇ ਚਾ ਬ
ਅੱਛਾ ਅੱਛਾ, ਠੀਕ ਹੈ ਠੀਕ ਹੈ ਅੰਕਲ ਫੇਰ ਕੀ ਸਾਬ ਹੋਏਗਾ ਕਿੰਨੇ ਕੁ ਚ ਆਜੇਗਾ ਸਾਰਾ ਸਮਾਨ?
ਅਹ ਤੁਹਾਡਾ ਬਨਾਨਾ ਪਏਗਾ ਬਾਈ ਜਿੱਧੇਗਾ ਬਾਲ ਵਗੈਰਾ ਬਾਰੀ ਨਾ ਮਿਲੀ। ਕਿੱਡੇ ਵੱਡੇ ਸਾਰੇ ਲਗਭਗ ਚਾਰ ਤੋਂ ਤਿੰਨ ਕ ਚਾਰ ਹਜ਼ਾਰ ਰੁਪਏ ਦੇੰ ਅੰਦ ਅੰਦਰ ਐਸ ਮੈ ਤਾਨੂ ਦੱਸ ਦੀਆ, ਚਾਰ ਤਿੰਨ ਚਾਰ ਕ ਹਜ਼ਾਰ ਰੁਪਏ ਚ ਆਜੇਗਾ।
ਹਾਂਜੀ ਹਾਂਜੀ, ਬਿਲਕੁਲ।
ਹ ਹੋਰ?
ਹੋਰ ਵਧੀਆ। ਆਨਾ ਤੁਸੀਂ ਵੀ ਆਣਾ ਕਦੀ ਸਾਡੇ ਘਰ।
ਆਵਾਂਗੇ, ਹੋਰ ਤੁਹਾਡੇ ਘਰ ਚ ਕੌਣ ਕੌਣ ਏ
ਸਾਡੇ ਮੇਰੇ ਮੰਮੀ ਪਾਪਾ ਨੇ।
ਹਾਂ।
ਓਹ ਭਰਾ ਨੇ। ਦੋ ਮੇਰੇ ਛੋਟੇ ਭਰਾ ਨੇ।
ਦੋ ਛੋਟੇ ਨੇ।
ਹਾਂਜੀ ਹਾਂਜੀ।
ਹਾਂ, ਹੋਰ?
ਇੱਕ ਪੜ੍ਹਦੈ, ਤੇ ਇੱਕ ਕੋਲ ਇੱਕ ਜੋਬ ਤੇ ਜਾਂਦੈ।
ਅੱਛਾ ਜੀ, ਨੌਕਰੀ ਕਰੱਦੈ।
ਹਾਂਜੀ ਹਾਂਜੀ, ਨੌਕਰੀ ਕਰਦ
ਹੋਰ ਕੁਛ?
ਹਾਂਜੀ। ਬਸ ਆਣਾ ਮੈਂ ਕਿਹਾ ਤੁਸੀਂ ਆਣਾ ਤੁਹਾਨੂੰ ਪਬਨਾ ਸੀ ਤੁਸੀਂ ਆਏ ਨੀ ਸਾਡੇ ਪਿੰਡ। ਅਸੀਂ ਤੁਹਾਨੂੰ, ਅਸੀਂ ਤੁਹਾਨੂੰ ਅਪਣਾ ਪਿੰਡ ਵਿਖਾਵਾਂਗੇ।
ਹਾ ਲੈ ਆਵਾਂਗਾ, ਆਵਾਂਗੇ ਜਰੂਰ।
ਹਾਂਜੀ-ਹਾਂਜੀ।
ਔਰ, ਔਰ ਫੇਰ ਆਂਟੀ ਨੂੰ ਨਾਲ ਲੈ ਕੇ ਆਵਾਂਗਾ।
ਹਾਂਜੀ।
ਤੇਰੀ ਆਂਟੀ ਨੂੰ ਨਾਲ ਲੈਂਕੇ ਆਵਾਂਗੇ।
ਹਾਂਜੀ-ਹਾਂਜੀ ਦ ਭੈਣ ਜੀ ਨੂੰ ਵੀ ਨਾਲ ਲੈ ਕੇ
ਹਾਂਜੀ-ਹਾਂਜੀ ਮੇਰੇ ਵੀ, ਮੇਰੇ ਵੀ ਦੋ ਬੇਟੇ ਨੇ। ਇੱਕ ਬੇਟੀ ਹੈ, ਹਾਂ।
ਤੁਹਾਨੂੰ ਮੈਂ ਪਿੰਡ ਦੀ ਲੱਸੀ ਲੁੱਸੀ ਉਦੋਂ ਅਸੀਂ ਵੀ ਬੜੀ ਸਬਜ਼ੀਆਂ ਘਰ ਉਗਾਈਆਂ ਦੀਆਂ।
ਹਾਂਜੀ ਇੱਕ ਉਹ, ਇੱਕ ਪਿੰਡ ਇੱਕ ਨਾ ਲਾਲ ਲੱਸੀ ਮਿਲਦੀ ਆ।
ਹਾਂਜੀ-ਹਾਂਜੀ ਉਹ ਨਾ ਲੱਸੀ ਚੁੱਲ੍ਹੇ ਤੇ ਕਾੜ-ਕਾੜ ਕੇ ਲਾਲ ਬਣਾਉਂਦੇ ਨੇ ਹਾਂਜੀ। ਉਹ ਵੀ ਤੁਹਾਨੂੰ ਮੈਂ ਪੇ ਪਿਆਵਾਂਗੀ ਆਨਾ ਤੁਸੀਂ ਪਰ ਆਂਦੇ ਈ ਨਹੀਂ।
ਨਹੀਂ ਆਵਾਂਗੇ, ਇੱਕ ਲਾਲ ਲੱਸੀ ਹੁੰਦੀ ਆ।
ਹਾਂਜੀ ਉਹਨੂੰ ਚੂਲੇ ਤੇ ਨਾ ਕਾੜ ਦੇ ਨੇ ਉਹ ਫੇਰ ਚੁੱਲ੍ਹੇ ਦੀ ਉਹ ਚ ਮਹਿਕ ਆਉਂਦੀ ਏ। ਇੱਕ ਤੇ ਉਹ ਲਾਲ ਵੀ ਹੋ ਜਾਂਦੀ ਏ। ਉਹ ਚੁਲੇ ਦੀ ਬ ਮੈਂ ਖਾਂਦੀ ਸੀ ਉਹ ਲੱਸੀ ਸਵਾਦ ਵੀ ਬਣ ਜਾਂਦੀ ਏ।
ਹੂੰ, ਤੇ ਉਹ ਲੱਸੀ ਉਹ ਖਾਲੀ ਕਾੜ ਦੀ ਦੱਸ ਦੇਣੀ ਆ।
ਹਾਂਜੀ ਨਹੀਂ ਅਸੀਂ ਦੁੱਧ, ਮੱਖਣ ਸਾਡਾ ਸਾਰੇ ਘਰ ਦਾ ਹੀ ਹੈ ਸਾਡੇ ਆਪਣੇ ਦੋ ਗਾਵਾਂ ਹੈਗੀਆ ਸਾਡਾ ਸਭ ਘਰ ਦਾ ਹੀ ਏ ਅਸੀਂ ਘਰ ਦਾ ਹੀ ਵਰਤਦੇ ਆ ਜੀ।
ਹੂੰ ਤੇ ਪਿੰਡਾਂ ਚ ਗੋਹੇ ਗੋਹੇ ਵੀ ਪਾਥੀਆਂ ਵਗੈਰਾ ਵੀ
ਹਾਂਜੀ-ਹਾਂਜੀ ਹਾਂਜੀ ਹਾਂਜੀ ਫੇਰ ਪਾਥੀਆਂ ਸਾਡੇ ਤੇ ਮਤਲਬ ਕਿ ਕੋਈ ਪਾਥੀਆ ਬਣਾਉਂਦਾ ਨਾ ਤੇ ਉਹ ਗੋਬਰ ਜਿਹੜਾ ਹੁੰਦਾ ਲੈ ਜਾਂਦੇ ਨੇ ਲੋਕੀ। ਜਿੰਨੀ ਜਿਹੜੇ ਪਾਥੀਆਂ ਬਣਾ ਕੇ ਵੇਚਦੇ ਨੇ ਫੇਰ ਉਹ ਚੁੱਲਾ ਜਲਾਣ ਚ ਕੰਮ ਆ ਜਾਂਦੀਆਂ ਜਿਵੇਂ ਤੰਦੂਰ ਲਾਉਣ ਚ ਕੰਮ ਆ ਜਾਂਦੀਆਂ।
ਹੂੰ ਅੱਛਾ ਤੰਦੂਰ ਇਥੇ ਗਾਂਵ ਵਿੱਚ ਮਿੱਠੇ ਪ੍ਰਸਾਦੇ ਵੀ ਬਣਦੇ।
ਹਾਂਜੀ-ਹਾਂਜੀ ਸਾਡੇ ਤੇ ਮਤਲਬ ਪਕਦੇ ਨੇ ਇੱਥੇ। ਸਭ ਨੇ ਲੋਕਾਂ ਨੇ ਇਹ ਯਾ ਤੇ ਚਾਰ ਪੰਜ ਘਰ ਕ ਇਕੱਠੇ ਕਰਕੇ ਇੱਕ ਬਣਾਇਆ ਦਾ ਤੰਦੂਰ ਵੱਡਾ ਜਾ ਨਹੀਂ ਤੇ ਹਰ ਕਿਸੇ ਨੇ ਅੱਜ ਕੱਲ ਆਪਣੇ ਘਰ ਦੇ ਬਾਹਰ ਜਾਂ ਛੱਤ ਦੇ ਉੱਤੇ ਤੰਦੂਰ ਬਣਾਏ ਹੀ ਹੋਏ ਨੇ।
ਤੰਦੂਰ ਵਿੱਚ ਆਲੂ ਵਾਲੇ ਪਰੌਂਠੇ ਵਗੈਰਾ ਜਾਂ ਆਪਣਾ ਵੇਸਣ ਵਾਲੇ ਵੀ ਬਣਦੀ ਓ।
ਹਾਂਜੀ ਸਾਰੇ ਬਣਾ ਲੈਂਦੇ ਆ ਜੀ ਜਿਹੜੇ ਸਾਡਾ ਦਿਲ ਕਰੇ, ਐਤਵਾਰ ਤਾਂ ਇਹੀ ਸਭ ਬਣਦਾ।
ਹਾਂਜੀ।
ਇਹੀ ਐ ਪੰਜਾਬੀਆਂ ਦਾ ਖਾਣਾ ਹੈ ਪਰ ਉੱਠੇ ਹੋ ਗਏ ਮੱਖਣ, ਲੱਸੀ, ਦੁੱਧ। ਇਹੀ ਸਾਡੇ ਐਤਵਾਰ ਜ਼ਿਆਦਾਤਰ ਖਾਧਾ ਜਾਂਦਾ।
ਆ ਅੱਜ ਕੱਲ੍ਹ ਤਾਂ ਸਾਗ ਸੂਗ ਨੀ ਨਾ ਬਣਾਉਂਦੇ ਹੈਗੇ ਨਾ।
ਨਹੀਂ-ਨਹੀਂ ਜੀ ਸਾਗ ਨਹੀਂ ਹਜੇ ਸਾਗ ਨਹੀਂ ਬਣਾਉਂਦੇ ਅਸੀਂ।
ਤੇ ਪਾਲਕ ਦਾ ਤੇ ਬਣ ਜਾਂਦਾ ਕਿ ਨਹੀਂ?
ਬਣ ਤੇ ਜਾਂਦਾ ਥੋੜ੍ਹੀ ਜਿਹੀ ਅ ਲਾਈ ਨਹੀਂ ਅਸੀਂ ਐਤਕੀ ਨਾ ਪਾਲਕ ਲਾਈ ਨੀ।
ਅੱਛਾ, ਚਲੋ ਜੀ ਬਰਸਾਤ ਵੇਲੇ ਖ਼ਰਾਬ ਹੋ ਜਾਂਦੀ ਨਾ ਪਾਲਕ।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਹੈ।
ਹੋਰ
ਹੋਰ ਬਸ ਸਭ ਵਧੀਆ।
ਅੱਛਾ। ਅੱਜ ਕੱਲ ਤਾਂ ਮੇਰਾ ਖਿਆਲ, ਖੇਤ ਵਗੈਰਾ ਲਗਾ ਰਹੇ ਨੇ।
ਹਾਂਜੀ- ਹਾਂਜੀ, ਉਹ ਜਿਨਾ ਸਾਡੇ ਦਾ ਮਤਲਬ, ਥੋੜਾ ਜਿਹਾ ਹੀ ਹੈ ਜ਼ਮੀਨ। ਅਸੀਂ ਆਪਣੀ ਹੀ ਮਤਲਬ। ਸਬਜ਼ੀ- ਸੁਬਜੀ ਗਾਉਂਦੀਆਂ ਆ। ਹਾਂ ਜਿਹਨਾਂ ਦੇ, ਵੱਡੀ ਵੱ। ਪੈਲੀਆਂ ਹੋੁਣ, ਖੇਸ ਹੁਣ, ਉਹਨਾਂ ਨੇ ਕਈ ਖੁਦ। ਉਗਾਉਂਦੇ ਨੇ, ਕਈਆਂ ਨੇ ਠੇਕੇ ਤੇ ਜ਼ਮੀਨ ਦਿੱਤੀ ਵੀ ਏ, ਹਾਂਜੀ। ਜੀਰੀ-ਜੂਰੀ ਲਾਈ ਦੀ ਏ।
ਹੂੰ, ਲਗਾਉਂਦੇ ਹੋਦੇ ਹਜੇ।
ਹਾਂਜੀ-ਹਾਂਜੀ, ਲਗਾਂਦੇ।
ਲਗਾ ਰਹੇ, ਹਾਂਜੀ, ਲੱਗ ਰਹੀਂ ਏ ਜੀ। ਹਾਂ। ਤੇ ਪਾਣੀ-ਪੂਣੀ ਵਗੈਰਾ? ਬਰਸਾਤ ਹੋ ਰਹੀ, ਤੁਹਾਡੇ ਉੱਧਰ ਯਾ ਮਤਲਬ
ਹਾਂਜੀ, ਬਸ, ਨਹੀਂ-ਨਹੀਂ। ਥੋੜੀ ਬਰਸਾਤ, ਸਹੀ ਵੀ ਹੋ ਰਹੀ ਏ। ਹੋ ਵੀ ਦਿੰਦੀ ਹੈ, ਕਈ ਵਾਰ ਨਹੀਂ ਵੀ ਆਂਦੀ। ਹਜੇ ਤੇ ਮਤਲਬ ਠੀਕ ਏ।
ਹਾਂਜੀ, ਤੇ ਜੀਰੀ ਲਗਾਉਣ ਚ, ਪਾਣੀ ਬਹੁਤ ਚਾਹੀਦਾ ਹੁੰਦਾ ਨਾ।
ਹਾਂਜੀ-ਹਾਂਜੀ, ਕੱਲ ਵੀ ਸਾਡੇ ਦੋ, ਤਿੰਨ ਘੰਟੇ ਮਤਲਬ ਜ਼ਿਆਦਾ ਵੀ, ਨਹੀਂ ਆਉਣਾ ਚਾਹੀਦਾ ਫੇਰ ਜੀਰੀ ਖਰਾਬ, ਹੋ ਜਾਂਦੀ ਏ।
ਤੇ ਤਕਰੀਬਨ ਸਭ, ਅ ਘਰਾਂ ਚ, ਮਤਲਬ ਪਿੰਡਾਂ ਦੇ ਠੇਕਾ ਦੇ ਕੇ, ਉਹ ਲਗਾ ਰਹੇ ਨੇ।
ਹਾਂਜੀ-ਹਾਂਜੀ, ਜ਼ਿਆਦਾਤਰ ਇੱਥੇ ਲੋਕਾਂ ਦੇ ਖੇਤ-ਖੂਤ ਹੀ ਏ। ਹਾਂਜੀ ਅੰਕਲ। ਚਲੋ ਫੇਰ ਮੈਂ, ਕਰਾਂਗੀ ਤੁਹਾਨੂੰ।
ਠੀਕ ਹੈ ਜੀ, ਠੀਕ ਹੈ ਜੀ। ਆਇਆ ਜੇ ਘਰ ਸਾਡੇ। ਸਤਿ ਸ੍ਰੀ ਅਕਾਲ ਜੀ। ਸਾਸ੍ਰੀਕਾਲ ਬੇਟਾ।